ਹਾਂਜੀ ਕਿਵੇਂ ਹੋ
ਅੱਛਾ ਹੈਲੋ
ਹਾਂਜੀ ਕਿਵੇਂ ਹੋ
ਹਾਂਜੀ ਜੀ ਵਧੀਆ ਤੁਸੀਂ ਦੱਸੋ
ਕੀ ਕਰਦੇ ਸੀ
ਅਸੀਂ ਅੱਜ ਸਵੇਰੇ ਸਵੇਰੇ ਉੱਟਸ ਖਾਏ ਉਹਨਾਂ ਨੇ ਕਦੇ ਟਾਈਮ ਜੋਗੀ ਗੱਲ ਦਿਖਾਣਾ ਸੀ ਉਹਨਾਂ ਨੇ ਕੱਲ ਦਿਖਾਉਣਾ ਸੀ ਘਰ ਵਿੱਚ ਅਸੀਂ ਡਰਾਈ ਫਰੂਟ ਆਏ
ਡਰਾਈ ਫਰੂਟ ਖਾਏ ਡਰਾਈ ਫਰੂਟ ਸਿਹਤ ਕੇ ਲਈ ਬਹੁਤ ਵਧੀਆ ਹੁੰਦੇ ਭਿਆ
ਹੂੰ
ਹੂੰ ਤੇ ਤੁਹਾਨੂੰ ਪਤਾ ਦਿਵਾਲੀ ਦਾ ਤਿੳਉਹਾਰ ਕਿਉ ਮਨਾਇਆ ਜਾਂਦਾ ਹੈ ਤੁਸੀਂ ਕੋਈ ਕਾਰਨ ਦੱਸੋ ਜਿਹਦੇ ਕਰਕੇ ਦਵਾਈ ਤੇ ਤੇ ਬੁਲਾਏ।
ਇੱਕ ਤਾਂ ਕਹਾਣੀ ਸੁਣਦੇ ਹੁੰਦੇ ਆ, ਹੋਰ ਬਾਕੀ ਕਨੇ ਖਾਣ ਪੀਣ ਦਾ ਹੁੰਦਾ ਬਸ-ਵੀ-ਖਾ ਇਹਨਾਂ ਦੇ ਪਟਾਕੇ ਵੀ ਚੱਲਾਂਗੇ।
ਠੀਕ ਹ ਤੇ ਇਹਦੇ ਇਤਿਹਾਸ ਬਾਰੇ
ਨ ਅੰਤਰ ਚਲ
ਉਹ ਸੀ ਅ-ਅ ਰਾਮ ਚੰਦਰ ਅਯੋਧਿਆ ਤੋਂ ਵਾਪਿਸ ਆਇਆ ਸੀ। ਹਹ-ਉਹਣ ਜਿੱਤ ਕਿ ਲੱਕਾ
ਤੁਸੀਂ ਤੋੜਾ ਹੈ, ਅੱਛਾ ਰਾਮ ਚੰਦਰ ਜੀ ਆਏ।
ਬੰਦੇ ਆਣ ਦੀ ਖੁਸ਼ੀ ਨੂੰ ਜਲਾਏ ਗਏ ਸੀ। ਇੱਕ ਸਿੱਖ ਇਤਿਹਾਸ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲਿਅਰ ਕਿਲੇ ਤੋ ਪੰਜਾ ਰਾਜੇਆ ਨੂੰ ਕੇ ਲਿਆਏ ਸੀ।
ਹਾਂਜੀ-ਹਾਂਜੀ ਹੋਰ ਤੁਹਾਨੂੰ ਹੋਰ ਕਿਹੜਾ ਤਿਉਹਾਰ ਸਭ ਤੋਂ ਵਧੀਆ ਲੱਗਦਾ ਹੈ? ਤੁਹਾਨੂੰ
ਦਵਾ ਵੀ ਵਧੀਆ ਲੱਗਦੀ
ਦੀਵਾਲੀ ਸਭ ਤੋਂ ਵਧੀਆ ਲੱਗਦਾ ਹੈ ਤੁਹਾਨੂੰ। ਹਾਂ ਮੈਨੂੰ ਆਪਣੇ ਪੰਜਾਬ ਵਿੱਚ ਕੀ ਤਿਉਹਾਰ ਮਨਾਏ ਜਾਂਦੇ ਹਨ? ਹਨਾ। ਹਰੇਕ ਮਹੀਨੇ ਵਿੱਚ ਕੋਈ ਨਾ ਕੋਈ ਏਵੇ ਤਿਉਹਾਰ ਹੁੰਦਾ ਏ।
ਅਕਤੂਬਰ-ਅਕਤੂਬਰ ਨਵੰਬਰ ਚ ਦੋ ਮਹੀਨੇ ਸਭ ਤੋਂ ਜ਼ਿਆਦਾ ਫੈਸਟੀਵਲ ਹੁੰਦੇ ਨੇ। ਹ ਫੇਰ ਥੋੜੇ ਜਿਹੇ, ਘੱਟ ਜਾਂਦੇ ਆ।
ਹਾਂ ਇਹ ਤਾਂ ਹੈ, ਤੇ ਠੀਕ ਹਮ ਹੋਰ-ਜ-ਹੋਰ ਦੱਸੋ ਤੁਸੀਂ।
ਹਮ ਮੈਂ ਬਿਲ ਸ਼ੇਕ ਮਨ ਦੀ ਸੋਚ ਰਹੀ ਸੀ।
ਬਿਲ ਸ਼ੇਖ ਠੀਕ ਹੈ ਬਹੁਤ ਵਧੀਆ ਗੱਲ ਹੈ। ਬਿਲ ਸ਼ੇਕ ਸਿਹਤ ਲਈ ਵਧੀਆ ਹੁੰਦਾ ਹੈ, ਬਿਲ ਅਹ ਬਿੱਲ ਪੱਤਰ ਜਿਹੜਾ ਹੈਗਾ ਉਹ ਜਿਹੜਾ ਉਹਦਾ ਰੁੱਖ ਹੈ ਨਾ ਉਹ ਸ਼ਿਵਜੀ ਦੀ ਪੂਜਾ ਵੇਲੇ ਵਰਤਿਆ ਜਾਂਦਾ ਹੈ ਐਨੂੰ ਬਿੱਲ ਪੱਤਰ ਕਹਿੰਦੇ ਹ ਜਿਹੜਾ ਹੁੰਦਾ ਹੈ, ਹੂ ਹੂ
ਹ ਹੋਰ ਅੱਜ ਮੇਰੀ ਮੰਮਾ ਮੇਰੇ ਲਈ ਗੁਲ ਗੁੱਲੇ ਬਣਾ ਰਹੀ ਆ
ਉਹ ਗੁਲ ਗੁਲਗਲੇ ਸਾੌਉਣ ਦਾ ਮਹੀਨਾ ਆ ਰਿਹਾ ਹੈ ਗੁਲਗੁਲੇ ਵੀ ਬਣ ਬਣਨਗੇ ਘਰਾਂ ਵਿੱਚ
ਚ ਬੁਰਦੀ ਨਾ
ਹੂ ਬਹੁਤ ਵਧੀਆ ਏ
ਤੇ
ਸਾਉਣ ਦੇ ਮਹੀਨੇ ਚ ਧੀਆਂ ਔਦੀਆਂ ਨੇ, ਰੱਖੜੀ ਆੁੰਂਦੀ ਥੀਏ ਤੁਸੀਂ ਉਹਨਾਂ ਤੇ ਹਰ- ਉਸ ਤਿਉਹਾਰ
ਹ ਮੈਂ ਬੋਰ ਹੋ ਗਈ ਹੋ
ਕਿਉਂ ਤੁਸੀਂ ਕਿਉਂ ਬੋਰ ਹੋ ਗਏ ਧੀਆਂ ਤੇਰੇ ੱਖਣੀਆਂ ਤੋਂ
ਤਥ ਸਗਨ ਮਨਾਮ ਲ ਹੈਗਾ ਹਮ
ਕੋਈ ਨੀ ਫ
ਹਾਂ
ਠੀਕ ਹੈ। ਕੋਈ ਨਹੀਂ ਮਨਾਉਂਦਾ ਹੈਗਾ।
ਹੂ -
ਪਰਤੀਆਂ ਆਪਣੇ ਪੰਜਾਬੀ ਸੱਭਿਆਚਾਰ ਦਾ ਬਹੁਤ ਹੀ ਮੁੱਖ ਤਿਉਹਾਰ ਹੈ। ਜਿੱਥੇ- ਮੇਰੇ ਹਿਸਾਬ ਨਾਲ ਇਹ-
ਗੱਲ ਥੋੜੀ ਸਲੋ ਕਰੋ- ਹ ਲੱਦਾ
ਤਿਆਂ ਇੱਕ- ਜੋ ਆਪਾਂ ਕਹਿਣੇ ਹਾਂ ਕਿ ਸਹੇਲਪੁਣਾ ਦਰਸਾਉਂਦਾ ਹੈ ਕੁੜੀਆਂ ਵਿੱਚ- ਚ
ਹੂੰ ਜਿਹੜਾ ਉਹ ਆ ਨਾ ਤੁਹਾਡੇ ਰੇਨ ਹੋਈ ਸੀ ਬਹੁਤ ਗਰਮੀ ਸੀਗੀ।
ਹਾਂਜੀ ਹਾਂਜੀ ਪਰ ਆਪਾਂ ਤਿਉਹਾਰਾਂ- ਪਰ ਇਹ ਗੱਲ- ਕਰਾਂਗੇ ਕਿਉਂਕਿ ਉਸ- ਠੀ ਆ ਆਪਣਾ ਟੋਪਿਕ ਹੈ- ਤੇ- ਹੋਰ- ਹੋਰ ਵਧੀਆ ਹੈ-
ਬਾਕੀ- ਹੂੰ-
ਹ ਤਾਂ
ਹੋਰ ਬਸੰਤ ਦੇ ਮਹੀਨੇ ਵਿੱਚ ਬਸੰਤ ਪੰਚਮੀ ਵੀ ਆਉਂਦੀ ਹੈ। ਲੋਹੜੀ ਦਾ ਤਿਉਹਾਰ ਵੀ ਆਉਂਦਾ ਏ।
ਹੂੰ ਉਸ ਮਹੀਨੇ ਮੈਂ ਤਾਂ ਹੋ ਜਾਂਦੇਆ, ਲੋਕਾਂ ਦੇ ਪਤੰਗ ਆਕੇ ਮੇਰੇ ਪੈਰਾਂ ਚ ਫਸਦੇ ਨੇ
ਹਾਂ ਇਹ ਤਾਂ ਬਹੁਤ ਹੀ ਗੰਭੀਰ ਮੁੱਦਾ ਹੈ। ਸਰਕਾਰ ਨੂੰ ਇਸਦੇ ਖਿਲਾਫ਼ ਕੋਈ ਸਖਤ ਕਾਰਵਾਈ ਕਰਨੀ ਚਾਹੀਦੀ ਮੇਰੇ ਹਿਸਾਬ ਨਾਲ ਜਿਹੜੀ ਚਾਈਨੀਜ਼
ਹੌਲੀ ਥੋੜਾ ਸਲੋ ਬੋਲੋ, ਹੌਲੀ ਗੱਲ ਕਰੋ।
ਹਾਂ ਜੀ ਪਰ ਉਸ ਚਾਈਨੀਜ਼ ਡੋਰ ਨਾਲ ਬਹੁਤ ਜ਼ਿਆਦਾ ਨੁਕਸਾਨ ਹੈ। ਕਈ ਵਾਰ ਉਹ ਜਿਹੜੇ ਅਸਮਾਨ ਵਿੱਚ ਪੰਛੀ ਉੱਡਦੇ ਨੇ ਉਹਨਾਂ ਲਈ ਵੀ ਬਹੁਤ ਨੁਕਸਾਨਦਾਇਕ ਹੈ।
ਹੂੰ
ਤਿਉਹਾਰ ਹੈ ਪਹਿਲਾਂ ਲੋਕੀ ਤਿਉਹਾਰ ਵੇਲੇ ਇਕੋ ਫਰੈਂਡਲੀ ਚੀਜ਼ਾਂ ਜਿਹੜੀਆਂ, ਆਪਣੇ ਵਾਤਾਵਰਨ ਦੇ ਅਨੁਕੂਲ ਸੀ। ਧਾਗੇ ਵਗੈਰਾ ਰੇਸ਼ਮੀ ਧਾਗੇ ਉਹਨਾਂ ਦਾ ਇਸਤੇਮਾਲ ਕਰਦੇ ਸੀ। ਜਿਸਦੇ ਨਾਲ ਤਿਉਹਾਰ ਵੀ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਸੀ। ਤੇ ਆਪਣੇ ਵਾਤਾਵਰਨ ਨੂੰ ਕੋਈ ਨੁਕਸਾਨ ਵੀ ਨਹੀਂ ਪਹੁੰਚਦਾ ਸੀ। ਆਪਾਂ ਇਹ ਸੇਮ ਉਦਾਹਰਣ- ਉੱਥੇ ਵੀ ਦੇਖਦੇ ਹਾਂ, ਦੀਵਾਲੀ ਦੇ ਤਿਉਹਾਰ ਵੇਲੇ ਜਿੱਥੇ ਲੋਕ ਬਹੁਤ ਜ਼ਿਆਦਾ ਪਟਾਕੇ, ਚਲਾ ਕੇ ਹਵਾ ਨੂੰ ਪ੍ਰਦੂਸ਼ ਕਰਦੇ ਹਨ। ਮੰਨਿਆ ਆਪਾਂ ਖੁਸ਼ੀ ਮਨਾਉਣੀ ਹੈ ਪਰ ਇੱਕ ਇੱਕ ਲਿਮਿਟ ਤੱਕ ਰਹਿ ਕੇ ਆਪਾਂ ਨੂੰ, ਇੱਕ ਹੱਦ ਤੱਕ ਰਹਿ ਕੇ ਮਨਾਉਣੀ ਚਾਹੀਦੀ ਹੈ। ਅਤੇ ਹਰੇਕ ਤਿਉਹਾਰ ਤੇ ਆਪਾਂ ਨੂੰ ਰੁੱਖ ਲਗਾਉਣੇ ਬਹੁਤ
ਹਮ। ਤੁਹਾਡਾ ਕੀ ਵਿਚਾਰ ਹੈ। ਲੋਹੜੀ ਦੇ ਤਿਉਹਾਰ ਬਾਰੇ ਤੁਸੀਂ ਕੀ ਕਹਿਨਾ ਚਾਹੋਗੇ।
ਲੋਹੜੀ ਵੀ ਵਧੀਆ ਤਿਉਹਾਰ ਹੈ। ਪਰ ਅੱਜ-ਕੱਲ੍ਹ ਇੰਨੇ ਚਾਅ ਨਾਲ ਲੋਕ ਨਹੀਂ ਮਨਾਉਂਦੇ
ਕੀ ਅੱਜ-ਕੱਲ੍ਹ ਗੀਤ ਵੀ ਬਹੁਤ ਘੱਟ ਗਾਉਂਦੇ ਹਨ।
ਅੱਜ ਕੱਲ੍ਹ ਲੋਕ ਫੋਨ ਨਾਲ ਜ਼ਿਆਦਾ ਟੈਸਦੇ ਆ ਹੁਣ ਤੁ ਹੀ ਗਾਣੇ ਸੁਣਦੇ ਰਹਿੰਦੇ ਆ
ਪਰ ਫਿਰ ਵੀ ਕਈਆਂ ਜਾ ਤੁਹਾਨੂੰ ਯਾਦ ਹੈ ਅ ਲੋਹੜੀ ਦਾ ਗੀਤ ਸੁੰਦਰ ਮੁਦਰੀਏ
ਤੁਸੀਂ ਸੁਣਾ ਸਕਦੇ ਹੋ
ਸੰਦਰ ਮੁੰਦਰਏ, ਤੇਰਾ ਕੌਣ ਵਿਚਾਰ ਹੈ ਦੋਲਾਪਾਠੀ ਵਾਲਾ ਹੈ। ਫੇਰ ਸਭ ਤੱਕ ਖਾਈ ਹੈ
ਠੀਕ ਹੈ ਅ ਇਵੇ ਹੀ ਹੁੰਦਾ ਹੈ ਮੈਂ ਵੀ ਤੁਹਾਨੂੰ ਸੁਣਾਣੀ ਹਾਂ। ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਭੱਟੀ ਵਾਲਾ ਹੋ ਦੁੱਲੇ ਧੀ ਵਿਆਹੀ ਹੋ ਸ਼ੇਰ ਸ਼ੱਕਰ ਪਾਈ ਹੋ ਕੁੜੀ ਦਾ ਸ਼ਾਲੂ ਪਾਟਾ ਹੋ ਕੁੜੀ ਦਾ ਜੀਵੇ ਚਾਚਾ ਹੋ ਚਾਚਾ ਚੋਰੀ ਕੁੱਟੇ ਹੋ ਲੰਬੜਦਾਰਾ ਲੁੱਟੇ ਹੋ ਗਿਣਗਿਣ ਪੱਲੇ ਲਾਏ ਹੋ ਇੱਕ ਪੱਲਾ ਰਹਿ ਗਿਆ ਛਪਾਈ ਫੜ ਕੇ ਲੈ ਗਿਆ ਛਪਾਈ ਨੇ ਮਾਰੀ ਇੱਕ ਤੇ ਤੂੰ ਰੋ ਚਾਹੇ ਪਿੱਟ ਤੁਹਾਨੂੰ ਮੇਰਾ ਗੀਤ ਆ ਲੋਹੜੀ ਦਾ ਗੀਤ ਕਿੱਦਾਂ ਲੱਗਿਆ। ਇਸਦੇ ਵਿੱਚ ਉਹ ਪੂਰੀ ਕਹਾਣੀ ਦਰਸਾ ਰਿਹਾ ਹੈ ਇਸ ਗੀਤ ਵਿੱਚ ਕਿ ਕਿੱਦਾਂ ਦੁੱਲਾ ਭੱਟੀ ਨੇ ਦੋ ਕੁੜੀਆਂ ਸੁੰਦਰੀ ਤੇ ਮੁੰਦਰੀ ਨੂੰ ਬਚਾਇਆ ਸੀ ਤੇ ਲੋਹੜੀ ਦੀ ਅੱਗ ਦੇ ਸਮੁੱਖ ਉਹਨਾਂ ਦਾ ਉਹ ਨੇ ਵਿਆਹ ਕੀਤਾ ਸੀਗਾ
ਹੂੰ-ਹੂੰ ਹੂੰ
ਅੱਗੇ ਹੋਰ ਵੀ ਤਿਉਹਾਰ ਆਂਦੇ ਹਨ ਹੋਲੀ ਦਾ ਤਿਉਹਾਰ ਆਂਦਾ ਹੈ। ਹੋਲੀ ਦਾ ਤਿਉਹਾਰ ਹੋਲੀ ਦਾ ਤਿਉਹਾਰ ਬੁਰਾਈ ਤੇ ਸੱਚਾਈ ਦੀ ਜਿੱਤ ਨੂੰ ਦਰਸਾਉਂਦਾ ਹੈ ਜਿੱਥੇ ਹੋਲਿਕਾ ਅੱਗ ਵਿੱਚ ਸੜ ਗਈ ਸੀ, ਜਦਕਿ ਉਹਨੂੰ ਵਰਦਾਨ ਮਿਲਿਆ ਹੋਇਆ ਸੀ ਪਰ ਭਗ-ਭਗਤ ਪ੍ਰਹਲਾਦ ਅੱਗ ਦੀ ਸਾੜ ਤੋਂ ਬਚ ਗਏ ਸਨ। ਕਿਉਕਿ ਉਹਨਾਂ ਤੇ ਰੱਬ ਦੀ ਕਿਰਪਾ ਬਸ ਸੀ ਉਹ ਰੱਬ ਦੇ ਸੱਚੇ ਪਾਤਸ਼ਾਹ
ਹੂੰ
ਹਾਂਜੀ। ਹਾਂਜੀ। ਤੇਲ
ਹੋਰ ਤੁਸੀਂ ਕੀ ਕਹਿਣਾ ਚਾਹੋਗੇ
ਤੁਸੀਂ ਥੋੜਾ ਸਲੋਅ ਗੱਲ ਕਰੋ, ਸਲੋ ਗੱਲ ਕਰੋ ਥੋੜਾ।
ਅ ਹਾਂਜੀ ਜੀ ਜ਼ਰੂਰ।
ਆਪਣੇ ਤਿਉਹਾਰ ਬਸ ਆਪਾਂ ਹੀ ਕਹਿੰਦੇ ਹਰੇਕ ਤਿਉਹਾਰ ਦਾ ਬਹੁਤ ਇੱਕ ਮੁੱਖ ਮਹੱਤਵ ਹੈ, ਆਪਾਂ ਨੂੰ ਸਾਰੇ ਤਿਉਹਾਰਾਂ ਅਹ ਦੇ ਇਤਿਹਾਸ ਬਾਰੇ ਜਾਣ ਹੋਣਾ ਚਾਹੀਦਾ ਹੈ ਆਪਣੇ ਅੱਗੇ ਆਪ ਆਪਣੇ ਜੋ ਫਿਊਚਰ ਜਨਰੇਸ਼ਨ ਹੈ ਉਹ ਏ ਪੀੜੀ ਹੈ ਔਨੂੰ ਦੇ ਪਹਲੀ ਵਾਲੀ ਪੀੜੀ ਹੈ ਉਸਨੂੰ ਵੀ, ਉਹ ਕਰਨਾ ਚਾਹੀਦਾ ਹੈ।
ਹਾਂਜੀ